ਸਤਿ ਸ੍ਰੀ ਅਕਾਲ ਜੀ
ਜੀ ਕੀ ਹਾਲ ਚਾਲ
ਬਹੁਤ ਵਧੀਆ ਜੀ ਤੁਸੀਂ ਸੁਣਾਓ
ਵਧੀਆ ਜੀ ਵਧੀਆ ਹੋਰ ਕੀ ਹੋ ਰਿਆ
ਕੁਛ ਨਹੀਂ ਜੀ ਬਸ ਪਸੀਨਾ ਵਹਾ ਰਹੇ ਹ ਮਿਹਨਤ ਤਾਂ ਕਰ ਰਹੇ ਹ ਹੋਰ ਕੀ ਹੋਣਾ
ਕਿਵੇਂ ਬੀਤਦਾ ਪੂਰਾ ਦਿਨ
ਪੂਰਾ ਦਿਨ ਏਧਾਂ ਬੀਤਦਾ ਜਿੱਦਾਂ ਮਤਲਬ ਉਹ ਨੀ ਲੱਗੇ ਹੁੰਦੇ ਪਇਏ ਮੇਰੀ ਜ਼ਿੰਦਗੀ ਚ ਇਹ ਆ ਮੇਰਾ ਰੋਜ਼ ਦਾ ਦਿਨ ਕੁਛ ਵੱਖਰਾ ਹੀ ਹੁੰਦਾ ਮੈਨੂੰ ਇਹ ਵੀ ਨੀ ਪਤਾ ਹੁੰਦਾ ਮੈਂ ਕੱਲ ਕੀ ਕਰਨਾ ਪਰਸੋਂ ਕੀ ਕਰਨਾ ਕਿਉਕਿ ਮੈਂ ਹੈਗੀ ਫ੍ਰੀ ਲਾਂਸਰ ਤੇ ਮੈਨੂੰ ਕਈ ਵਾਰੀ ਰਾਤੀ ਬਾਰਾਂ ਵਜੇ ਵੀ ਫੋਨ ਆਇਆ ਟ੍ਰਾਂਸਕ੍ਰਿਪਸ਼ਨ ਜਰੂਰੀ ਆ ਦੋ ਤਿੰਨ ਘੰਟਿਆਂ ਚ ਕਰਕੇ ਦੇ ਦੇ ਫੇਰ ਮੈਂ ਤੁੂੰ ਨਾ ਨੀ ਹੁੰਦੀ ਤੇ ਮੈਂ ਕਰ ਦਿੰਦੀ ਆ ਕੰਮ ਮੇਰੀ ਕਮਜ਼ੋਰੀ ਹੈ ਮੈਂ ਕਿਸੇ ਵੀ ਕੰਮ ਨੂੰ ਮਨਾ ਕਰ ਨੀ ਪਾਉਂਦੀ ਹੈਗੀ ਆਪ ਖੱਜਲ ਹੋ ਜਾਂਦੀ ਹ ਤੇ ਪਰ ਚਲੋ ਇਹੀ ਉਮਰ ਆ ਕੰਮ ਕਰਨ ਦੀ ਮੇਰੇ ਤੇ ਕਿਹੜਾ ਕੋਈ ਖਾਸ ਜਿੰਮੇਵਾਰੀਆਂ ਆ ਜਿਹੜਾ ਮੈਂ ਕਲਪਾਂ ਨਾ ਮੈਨੂੰ ਘਰ ਦਾ ਝਾੜੂ ਪੋਚਾ ਕਰਨਾ ਪੈਂਦਾ ਨਾ ਕੁਛ ਖਾਣਾ ਬਣਾਉਣਾ ਪੈਂਦਾ ਨਾ ਜਵਾਕਾਂ ਨੂੰ ਸਕੂਲ ਛੱਡ ਜਾਣਾ ਹੁੰਦਾ ਸਿੰਗਲ ਲਾਈਫ ਦੇ ਵਿੱਚ ਬੰਦਾ ਜੋ ਪੈਸੇ ਕਮਾਵੇ ਆਪਣੇ ਤੇ ਲਾਵੇ ਥੋੜਾ ਘਰ ਦੇ ਤੇ ਲਲਾਵੇ ਇਹੀ ਉਹਦੀ ਜ਼ਿੰਦਗੀ ਹੁੰਦੀ ਆ ਹੋਰ ਕੀ
ਬਿਲਕੁਲ ਜੀ ਬਿਲਕੁਲ ਹਮ ਹੋਰ ਸਵੇਰੇ ਕਿੰਨੇ ਵਜੇ ਉੱਠ ਜਾਂਦੇ
ਮੇਰਾ ਕੋਈ ਟਾਈਮ ਨਹੀ ਜੀ ਉੱਠਣ ਦਾ ਕਈ ਵਾਰੀ ਮੈਂ ਪੰਜ ਵਜੇ ਉੱਠ ਜਾਂਦੀ ਆ ਰਾਤ ਦੇ ਅੱਠ ਨੌ ਵਜੇ ਤੱਕ ਕੰਮ ਖਤਮ ਕਰਕੇ ਸੋ ਜਾਂਦੀ ਆ ਕਈ ਵਾਰੀ ਮੇਰੀ ਡਿਊਟੀ ਹੁੰਦੀ ਆ ਰੇਡੀਓ ਤੇ ਕਈ ਵਾਰ ਮੋਰਨਿੰਗ ਡਿਊਟੀ ਹੁੰਦੀ ਆ ਉਦੋਂ ਮੈਨੂੰ ਚਾਰ ਵਜੇ ਉੱਠਣਾ ਪੈਂਦਾ ਜਦੋਂ ਮੇਰੀ ਈਵਨਿੰਗ ਡਿਊਟੀ ਹੁੰਦੀ ਆ ਉਓਦੋਂ ਮੈਂ ਘਰ ਹੀ ਇੱਕ ਵਜੇ ਆਨੀ ਆ ਸੋ ਇਹ ਮੇਰਾ ਏਦਾਂ ਹੀ ਚੱਲਦਾ ਰਹਿੰਦਾ ਸੀਸਟਮ ਮੇਰੀ ਨਾਈਨ ਟੂ ਫਾਈਵ ਜੋਬ ਨਈ ਨਾ ਹੈਗੀ ਤਾਂ ਕਰਕੇ ਮੇਰੀ ਰੂਟੀਨ ਨ ਸੈਟ ਧੂਪ ਆਉਂਦੀ ਹੈਗੀ
ਹਮ
ਹਾਂ ਪਰ ਚਲੋ ਇਹ ਆ ਕੇ ਡੈਟ ਮੈਂ ਮੈਨੇਜ ਕਰ ਲੈਂਦੀ ਹਾਂ ਆਪਣੇ ਕੰਮ ਸਾਰੇ ਤੇ ਕੋਸ਼ਿਸ਼ ਕਰਦੀ ਹਾਂ ਤੇ ਬੈਲੈਂਸ ਬਣਾ ਕੇ ਰੱਖਾ ਪਰ ਕਈ ਵਾਰੀ ਮੈਨੂੰ ਹੀ ਪਤਾ ਮੇਰੀ ਕੀ ਹਾਲਤ ਹੁੰਦੀ ਆ ਹੁਣ ਮੈਨੂੰ ਇਹ ਟੈਂਸ਼ਨ ਪਈ ਹੋਈ ਆ ਮੈਂ ਇੱਕ ਆਪਣਾ ਪੈਂਡਿੰਗ ਕੰਮ ਖਤਮ ਤਮ ਕਰਤਾ ਹੁਣ ਉਹ ਕਲਾਇੱਟ ਕਹਿ ਰਿਹਾ ਤੁਸੀਂ ਰਕਾਰੋਡਿੰਗ ਵੀ ਕਰੋ ਮੈਂ ਸੋਚ ਚ ਪਈ ਆ ਮੈਂ ਰਕਾਰੋਡਿੰਗ ਵਾਲਾ ਕੰਮ ਫੜਾ ਕਿ ਨਾ ਫੜਾ ਕਿਉਂਕਿ ਓਲਰੇਡੀ ਓਵਰਕਨਜ਼ੂਮਡ ਆ ਆਪਣੇ ਫਰੀਲਾਂਸਿੰਗ ਕੰਮਾਂ ਦੇ ਵਿੱਚ ਵੀ ਆਪਣੀ ਪੀ ਐਚ ਡੀ ਵਿੱਚ ਵੀ ਤੇ ਇਹ ਵੀ ਪੀ ਐਚ ਡੀ ਦੇ ਵਿੱਚ ਵੀ ਪੇਪਰ ਕੰਪਲੀਟ ਕਰਨਾ ਆ ਉਹਨੂੰ ਕਰਨ ਨੂੰ ਮੈਨੂੰ ਟਾਈਮ ਹੀ ਨਹੀ ਲੱਗਦਾ ਪਿਆ ਫੇਰ ਮੇਰਾ ਸੁਪਰਵਾਈਜ਼ਰ ਮੈਨੂੰ ਗਾਲਾ ਕੱਢੇਗਾ ਮੈਨੂੰ ਉਹ ਵੀ ਟਏਨਸ਼ਨ ਪਈ ਹੋਈ ਹੈ ਬਸ ਜ਼ਿੰਦਗੀ ਦਾ ਤਾਣਾ ਬਾਨਾ ਏਦਾਂ ਹੀ ਚੱਲਦਾ ਰਹਿੰਦਾ
ਬਿਲਕੁਲ ਜੀ ਬਿਲਕੁਲ ਮੈਂ ਬਸ ਸਦੇਈ ਸਵੇਰੇ ਉੱਠੇ ਆਪਣਾ ਨਏ ਧੋਏ ਪਾਠ ਕੀਤਾ ਨਾਸ਼ਤਾ ਬਣਾਇਆ ਨਾਸ਼ਤਾ ਕੀਤਾ
ਤੇ ਆਪਣਾ ਹੂੰ, ਬਸ ਫੇਰ ਬੁਟੀਕ ਹੈ ਬੁਟੀਕ ਤੇ ਚੱਲ ਜਾਈਦੈ।
ਹੂੰ, ਬੁਟੀਕ ਆਲੇ ਕਸਟਮਰ ਵੀ ਨੀ ਤੁਹੈਨੂੰ ਫੋ ਔ ਬੈਠਣ ਦਿੰਦੇ ਹੋਣੇ। ਫੋਨ ਤੇ ਫੋਨ ਕਰੀ ਜਾਂਦੀਆਂ ਹੋਣੀਆਂ ਬੀਬੀਆਂ।
ਮੈਨੂੰ ਯਾਦ ਆ ਮੈਂ ਇੱਕ ਵਾਰੀ ਰੇਡੀਓ ਬੈਠੀ ਸੀ, ਤੇ ਏੱਕ ਲੇਡੀਸ ਦਾ ਫੋਨ ਆਯਾ ਓਦੋ ਕ ਦੁਕਾਨ ਤੇ ਨਾ ਮੇਰੇ ਪਾਪਾ ਤੇ ਮੰਮਾ ਹੈਨੀ ਸੀਗੇ, ਬੰਦ ਸੀ ਦੁਕਾਨ। ਨੰਬਰ ਮੇਰਾ ਲਿਖਿਆ ਹੋਇਆ ਸੀ ਓਥੇ, ਤੇ ਔਨੇ ਮੈਨੂੰ ਫੋਨ ਕੀਤਾ ਪਲੀਸ ਛੇਤੀ ਆ ਜੋ, ਮੈਨੂੰ ਨਾ ਸੂਟ ਅਰਜੰਟਲੀ ਚਾਈਦੇ ਐ। ਘਰੇ ਡੈਥ ਹੋਈ ਆ, ਤੇ ਓਹ ਸੂਟ ਚਾਈਦੇ ਆ। ਪੈਲੇ ਤਾਂ ਮੈਂ ਮਸੀ ਈ ਅਪਣਾ ਹਾਸਾ ਰੋਕਿਆ, ਨਾਲ ਮੇਰੇ ਚਾਰ ਬੰਦੇ ਬੈਠੇ ਹੋਏ ਸੀ, ਓਹ ਵੀ ਲੇਟ ਟੀਸੀ ਔਨਾਂ ਨੇ ਵੀ ਆਪਣਾ ਹਾਸਾ ਮਸੀ ਈ ਰੋਕਿਆ, ਫੇਰ ਚਲੋ ਮੈਂ ਕਿਆ ਆ ਜਾਂਦੇ ਆ ਮੇਰੇ ਮੰਮਾ, ਦੱਸ ਕੁ ਮਿੰਟ ਦਾ ਸਬਰ ਕਰ ਲੀ। ਤੇ ਵੇਖ ਲੋ ਸਾਡੀ ਰੋਜ਼ਾਨਾ ਜੀਵਨ ਦੇ ਵਿੱਚ ਨਾ, ਸਾਨੂੰ ਸਾਰਿਆਂ ਨੂੰ ਏੰਨੀ ਕ ਕਾਲੀ ਮਚੀ ਹੁੰਦੀ ਐ, ਏਨੀ ਕ ਕਾਲੀ ਮਚੀ ਹੁੰਦੀ ਐ ਜਿਵੇਂ ਨਾ ਅੱਗ ਬੁਝਾਣੀ ਹੁੰਦੀ ਐ, ਮੇਰੇ ਮੰਮਾ ਸੀਗੇ ਉਦੋਂ ਅ ਮਸੀ ਅੱਠ ਦਸ ਮਿੰਟ ਦੇ ਰਸਤੇ ਤੇ। ਮੈਂ ਔਨਾ ਨੂੰ ਫੋਨ ਕੀਤਾ, ਕਿ ਕੋਈ ਗਾਕ ਆਯਾ ਹੋਯਾ ਉਹਨਾਂ ਨੂੰ ਸੂਟ ਚਾਹੀਦਾ, ਤੁਸੀਂ ਛੇਤੀ ਚੱਲ ਜੋ। ਅੱਛਾ। ਔ ਮੰਮਾ ਨੇ ਫੋਨ ਕੱਟਿਆ ਈ ਆ, ਮੰਮਾ ਕੈੰਦੇਂ ਮੈਂ ਜਾਰੀ ਆਂ, ਓਹ ਦਸ ਮਿੰਟ ਦੇ ਵ ਵਿੱਚ ਉਸ ਔਰਤ ਨੇ ਘੱਟੋ-ਘੱਟ ਪਰਨੀਤ ਦਾ ਪੰਦਰਾਂ ਵੀਹ ਫੋਨ ਕਰਤੇ ਹੋਣੇ ਮੈਨੂੰ, ਪਲੀਜ਼ ਜਲਦੀ ਕਰਵਾ ਦੋ, ਪਲੀਜ਼ ਜਲਦੀ ਕਰਾ ਦੋ। ਮੈਂ ਕਿਆ ਓਹ ਆ ਰੇਆ, ਆ ਰੇਆ। ਫਿਰ ਜਦੋਂ ਤੱਕ ਮੰਮਾ ਨੀ ਨਾ ਆਏ, ਓਦੋਂ ਤੱਕ ਔਨੂੰ ਚੈਣ ਦਾ ਸਾਹ ਨੀ ਆਇਆ, ਨਾ ਓਹ ਆਪ ਟਿੱਕੀ, ਨਾ ਉਹਨੇ ਮੈਨ ਨੂੰ ਕੋਈ ਕੰਮ ਕਰਨ ਦਿੱਤਾ ਏ, ਔਥੇ ਬੈਠੀ ਨੂੰ, ਤੇ ਏਹੀ ਲੈ ਲੋ, ਰੋਜ਼ਾਨਾ ਜੀਵਨ ਦੇ ਵਿੱਚ ਨਾ, ਕਾਲ ਸਾਰਿਆਂ ਨੂੰ ਹੀ ਪਈ ਹੁੰਦੀ, ਪਤਾ ਨੀ ਕਾਹਦੀ ਕਾਲ
ਸਈ ਗੱਲ ਏ, ਅਹ ਹੁਣ ਫੋਨ ਕਰ ਦੇ ਉਹ ਵਿੱਚੇ ਫੋਨ ਕਰੀ ਜਾਣਗੇ, ਕਰੀ ਜਾਣਗੇ ਜ ਕੱਟ ਵੀ ਦਿਓ ਤਾਂ ਵੀ ਨੀ ਔਨਾਂ ਨੂੰ ਸਮਝ ਆੰਦੀ, ਵੀ ਮੇਰਾ ਇੱਕ ਵਾਰੀ ਘੱਟਿਐ, ਦੋ ਵਾਰੀ ਘੱਟਿਐ, ਮੈਂ ਤੀਜੀ ਵਾਰੀ ਨਾ ਕਰਨਾ, ਫਿਰ ਵਿੱਚੇ ਈ ਫੋਨ ਆਈ ਜਾਏਗਾ, ਆਈ ਜਾਏਗਾ।
ਸਈ ਕਯਾ ਸਈ ਕਯਾ, ਏਹ ਏਹੀ ਸਿਸਟਮ ਐ। ਹੁਣ ਸਾਡੀ ਜੇੜੀ ਬੋਸ ਹੈਗੀ ਆ ਨਾ, ਓਹਦਾ ਵੀ ਅਹੀਓ ਸਾਬ ਐ। ਓਹ ਵੈਸੇ ਮੇਰੇ ਨਾਲ ਤੇ ਚੰਗੀ ਐ। ਚਲੋ ਮੈਨੂੰ ਨੀ ਕੁਛ ਕੈੰਦੀ, ਕਿਉਂਕਿ ਮੈਂ ਅਪਣਾ ਸਿਸਟਮ ਸੈੱਟ ਕੀਤਾ ਹੋਯਾ। ਮੈਂ ਔਥ ਤੋਂ ਮੀਨੇ ਦੀ ਸ਼ੁਰੂਆਤ ਚ ਹੀ ਪੁੱਛ ਲੈਂਣੀ ਆ, ਕੀ ਟਾਰਗੇਟ ਆ ਮੇਰਾ ਮੀਨੇ ਦਾ? ਮੈਨੂੰ ਦੱਸ ਦੋ। ਓਹ ਮੈਨੂੰ ਦੱਸ ਦਿੰਦੀ ਐ, ਤੇ ਮੈਨੂੰ ਏਹ ਹੁੰਦਾ ਕਿ ਮੈਂ ਜੂਨ ਖ਼ਤਮ ਹੋਣ ਤੋਂ ਪੈਲਾਂ-ਪੈਲਾਂ ਕੰਮ ਖ਼ਤਮ ਕਰ ਦਵਾਂ। ਤੇ ਔ ਮੈਂ ਕਰ ਵੀ ਦਿੰਣੀ ਆਂ ਅਪਣਾ ਸੈਟਲਮੈਂਟ ਸਾਰੀ ਕਰਕੇ, ਮੈਨੇਜਮੈਂਟ ਮੇਰੀ ਸਾਰੀ ਟੀਮ ਦੇ ਨਾਲੋਂ ਨਾ ਟੱਚਵੁੱਡ, ਹੈ ਔਦਾਂ ਦੀ ਕੇ ਮੈਂ ਕਿੱਲਾ ਬੀਣ ਪਾ ਕੇ ਨੀ ਰੱਖਦੀ ਮੈਂ ਫਟਾਫਟ ਚੜਾਣ ਦੀ ਕਰਦੀ ਆਂ। ਮੈਂ ਬੰਦੇ ਨੂੰ ਪੜ੍ਹ ਲੈਂਣੀ ਆਂ, ਓਹ ਕੀ ਚਾੰਦਾ ਆ, ਫੇਰ ਮੈਂ ਓਸ ਸਾਬ ਨਾਲ ਕੰਮ ਕਰਨਾ ਹੁਣ ਸ਼ੁਰੂ ਕੀਤਾ ਆ, ਪੈਲੇ ਮੇਰਾ ਵੀ ਅਹੀ ਸਾਬ ਹੁੰਦਾ ਸੀ, ਮੈਂ ਆਪਣੇ ਤਰੀਕੇ ਦੇ ਨਾਲ ਚੱਲਦੀ ਸੀ। ਹੁਣ ਮੈਨੂੰ ਸਮਝ ਲੱਗ ਗਿਆ, ਜੇ ਅਗਲੇ ਨੂੰ ਚਾਈਦਾ ਆ ਅਹ ਫਟਾਫਟ ਕੰਮ ਹੋ ਜੇ, ਕਵਾਲਿਟੀ ਨੀ ਚਾਈਦੀ, ਫੇਰ ਮੈਂ ਫਟਾਫਟ ਕੰਮ ਕਰਦੀ ਆਂ, ਜੇੜੇ ਕੋਈ ਐਪੀਸੋਡ ਮਾੜੇ ਮੋਟ ਟੇ ਹੁੰਦੇ ਐ, ਓਹ ਜਦ ਤੋ ਆੰਦੇ ਏ, ਫੇਰ ਮੈਂ ਰਿਪਲੇਸ ਕਰ ਦਿੰਣੀ ਆਂ, ਏਦਾਂ ਹੀ ਮੇਰਾ ਅ ਕ ਸਿਸਟਮ ਚੱਲਦਾ ਰੈੰਦਾ ਆ, ਨੀ ਤਾਂ ਮੈਂ ਸੋਚਾ ਪੈਲੇ ਸਾਰਾ ਕੰਮ ਸਈ ਹੋਏਗਾ, ਫੇਰ ਮੈਂ ਅਪਲੋਡ ਕਰਾਂਗੀ, ਏਦਾਂ ਦਾ ਫੇਰ ਗਿੱਲਾ ਪੀਣ ਪਿਆ ਰੈਣਾ, ਤੇ ਓਨੇ ਫੇਰ ਮੈਨੂੰ ਬੋਲੀ ਜਾਣਾ, ਆਹ ਨੀ ਹੋਯਾ। ਓਹ ਨੀ ਹੋਯਾ, ਕਿਉਂਕਿ ਬੌਸ ਹੋਰਾਂ ਨੂੰ ਸਿਰਫ ਨੰਬਰ ਚਾਹੀਦੇ ਹੁੰਦੇ ਆ, ਔਹ ਨੰਬਰ ਚਾਹੇ ਕੋਈ ਵੀ ਹੋਵੇ
ਹਾਂ, ਬਿਲਕੁਲ। ਮੈਂ ਤਾਂ ਟੀ ਵੀ ਵੀ ਦੇਖਾ ਨਾ ਔਹ ਵੀ ਵੇਹਲੀ ਬਹਿ ਕੇ ਨਹੀਂ ਦੇਖਦੀ, ਉਹਦੇ ਵਿੱਚ ਵੀ ਮੈਂ ਕਢਾਈ ਕਰ ਲੈਂਣੀ ਆਂ, ਕੋਈ ਹੋਰ ਕੰਮ ਏ ਰਿਟਰਨ ਵਰਕ ਕੋਈ ਉਹ ਕਰ ਲੈਣੀ ਆ, ਅਪਣਾ ਕੋਈ ਵੀ ਕੰਮ ਮਤਲਬ ਔਨਲਾਈਨ ਵੀ, ਜੇ ਕੋਈ ਕਰਨਾ ਉਹ ਵੀ ਕਰ ਲੈਂਣੀ ਆ, ਵਿਹਲੀ ਬੈਠਦੀ ਨੀ।
ਨਹੀਂ-ਨਹੀਂ-ਨਹੀਂ ਏ ਬਹੁਤ ਚੰਗੀ ਗੱਲ ਆ, ਵੇਹਲੇ ਕਾਹਦੇ ਲਈ ਬੈਠਣਾ ਹੈਗਾ। ਬੰਦਾ ਸਗੋਂ ਮੈਂ ਏਹ ਦੇਖਿਆ ਆ ਜਿਹੜਾ ਬੰਦਾ ਵੇਹਲਾ ਹੁੰਦਾ ਆ ਨਾ, ਉਹ ਆਪਣੀ ਜ਼ਿੰਦਗੀ ਦੇ ਵਿੱਚ ਨਾ ਫਜ਼ੂਲ ਦੀਆਂ ਗੱਲਾਂ ਲੈ ਕੇ ਈ ਬੈਠ ਹਾਂ ਹੁੰਦਾ ਆ, ਉਹ ਮਤਲਬ ਨਾ ਉਹਦੇ ਤੋਂ ਲੋਕ ਫਿਰ ਦਸਦੇ ਕਿਂੳਕਿ ਉਹਦਾ ਮੰਡ ਸੈਟ ਹੀ ਨੈਗੇਟਿਵ ਤੇ ਹੋ ਜਾਂਦਾ ਜਿਹੜਾ ਬੰਦਾ ਵੇਹਲਾ ਬੈਠਦਾ ਏ। ਅਪਣੇ ਇੰਡੀਆ ਚ ਇਹ ਚੀਜ਼ ਬੜੀ ਕੋਮਨ ਹੈ, ਮਨ ਲਓ ਤੁਸੀਂ ਰਿਟਾਇਰ ਹੋ ਗਏ, ਤੁਸੀ ਫਰੀ ਹੋ, ਤੇ ਤੁਸੀਂ ਇਹੀ ਸੋਚਦੇ ਰਹਿਣਾ ਕਿ ਇਹਨੇ ਮੈਨੂੰ ਨੀ ਪੁੱਛਿਆ ਇਹ ਨੀ ਹੋਇਆ, ਉਹ ਨਹੀਂ ਹੋਇਆ, ਮਤਲਬ ਗਿਲੇ ਸ਼ਿਕਵੇ ਲੈ ਕੇ ਤੁਸੀ ਬੈਠੇ ਰਹਿਣਾ ਜੇ ਤੁਸੀਂ ਰੋਜ਼ਾਨਾ ਜੀਵਨ ਚ ਅਪਣੇ ਰੁਝੇਵੇਂ ਰੱਖੋਗੇ ਫਿਰ ਤੁਹਾਡੇ ਕੋਲ ਟਾਈਮ ਹੀ ਹੋਊਗਾ ਦੂਜੇ ਬੰਦੇ ਬਾਰੇ ਸੋਚ ਮੈਂ ਵੀ ਪਹਿਲੇ ਬਹੁਤ ਨੈਗੇਟਿਵ ਹੋ ਗਈ ਸੀ। ਇੱਕ ਨੌਕਰੀ ਛੱਡੀ ਉਹ ਲੋਕਾਂ ਨੇ ਜਿੱਦਾਂ ਦਾ ਬਿਹੇਵ ਕੀਤਾ, ਮੈਂ ਸਾਲ ਡੇਢ, ਉਹਨਾ ਨੂੰ ਕੋਸਦੀ ਰਹੀ- ਕੋਸਦੀ ਰਹੀ, ਫਿਰ ਇੱਕ ਦਿਨ ਆ ਕੇ ਇਹ ਸੋਚਿਆ ਕਿ ਮੈਂ ਜ਼ਿੰਦਗੀ ਚ ਕਿ ਸਿਰਫ ਇਹਨਾਂ ਨੂੰ ਕੋਸਣ ਆਈ ਹਾਂ ਕਿ ਮੈਂ ਕੁਛ ਹੋਰ ਵਧੀਆ ਕਰਾਂ ਅਪਣੇ ਰੋਜ਼ਾਨਾ ਜੀਵਨ ਚ ਕੀ ਮੇਰਾ ਕੰਮ ਸਿਰਫ ਇਹੀ ਆ, ਕੋਲ ਕੀਤੀ ਦੂਜੇ ਬੰਦੇ ਨੂੰ ਤੈਨੂੰ ਪਤਾ ਏਦਾਂ ਹੋ ਗਿਆ, ਔਦਾਂ ਹੋ ਗਿਆ ਫਿਰ ਉਹ ਲੋਕ ਵੀ ਤੁਹਾਡੇ ਤੋਂ ਭੱਜਣੇ ਸ਼ੁਰੂ ਹੁੰਦੇ ਆ ਜਿਨਾ ਨਾ ਤੁਸੀਂ ਚੁਗਲੀਆਂ ਕਰਦੇ ਹੋ ਦੂਜੇ ਬੰਦਿਆਂ ਦੀਆਂ। ਏਨਾ ਬੈਟਰ ਇਹ ਆ ਤੁਸੀਂ ਅਪਣੀ ਜ਼ਿੰਦਗੀ ਕੁਛ ਨਵਾਂ ਲੈਕੇ ਆਓ, ਜਿਵੇਂ ਮੈਂ ਪੀ ਐਚ ਡੀ ਕਰ ਰਹੀ ਹਾਂ। ਮੇਰੇ ਕੋਲ ਟਾਈਮ ਹੀ ਨਹੀ ਆ ਕਿਸੇ ਬਾਰੇ ਸੋਚਣ ਦਾ, ਕਰਨ ਦਾ, ਨਾਲ ਨਾਲ ਫਰੀ ਲਾਂਸਿੰਗ ਬਸ ਚੱਲੀ ਜਾਂਦਾ ਕੰਮ
ਹੂੰ, ਨਹੀ ਬਸ ਏਦਾਂ ਈ ਕਦੀ ਘਰ ਦੇ ਕੰਮ ਕਰ ਲਏ, ਕਦੀ ਬੁਟੀਕ ਤੇ ਚੱਲੇ ਗਏ, ਕਦੀ ਸ਼ੋਪਿੰਗ ਕਰ ਲਈ, ਦੁਕਾਨ ਵਾਸਤੇ, ਬੁਟੀਕ ਤੇ ਸੇਲ ਪਰਚੇਸ ਦਾ ਵੀ ਹੈ। ਤੇ ਕਦੀ ਅਪਣਾ ਅਹ ਔਨਲਾਈਨ ਥੋੜਾ ਬਹੁਤ ਕੰਮ ਛੁੱਟੀਆਂ ਕਰਕੇ ਫੜ ਲਿਆ, ਤੇ ਉਹ ਕਰ ਲਿਆ।
ਹਾਂ ਹਾਂ, ਨਹੀਂ ਨਹੀਂ ਨਹੀਂ ਸਹੀ ਆ, ਸਹੀ ਆ ਹਾਂ ਮਤਲਬ ਤੁਸੀਂ ਟਾਈਮ ਹੋਰ ਕੱਢੋ ਅਪਣੇ ਲਈ। ਇੱਕ ਮੈਨੂੰ ਲੱਗਦਾ ਸਾਡੇ ਦੇਸ਼ ਦੇ ਵਿੱਚ ਨਾ ਸਿੰਗਾਪੁਰ ਦੀ ਸਰਕਾਰ ਨੇ ਇੱਕ ਬੜਾ ਹੀ ਵਧਿਆ ਇਨਿਸੇ਼ਟਿਵ ਲਿਆ ਅਪਣੇ ਬਜਟ ਚ, ਉਹਨਾਂ ਦੇ ਉ ਉਥੇ ਨਾ ਬਜ਼ੁਰਗਾਂ ਦੀ ਜਨਸੰਖਿਆ ਜ਼ਿਆਦਾ ਹੈ। ਸਿੰਗਾਪੁਰ ਹੋ ਗਿਆ ਜ ਜਪਾਨ ਹੋ ਗਿਆ, ਚੀਨ ਹੋ ਗਿਆ, ਇੱਥੇ ਨਾ ਨੌਜਵਾਨ ਘੱਟ ਨੇ ਨੌਜਵਾਨ ਜ਼ਿਆਦਾ ਹੈਗੇ ਸਾਡੇ ਦੇਸ਼ ਚ ਤੇ ਉਹਨਾਂ ਨੇ ਕੀ ਕੀਤਾ ਹੁਣ ਬਜ਼ੁਰਗਾਂ ਨੂੰ ਏ ਆਈ ਨਹੀਂ ਆਉਂਦੀ ਹੈਗੀ ਉਹਨਾਂ ਨੇ ਇੱਕ ਨਵਾਂ ਸਕੀਮ ਪਾਸ ਕੀਤਾ। ਉਨ੍ਹਾਂ ਨੇ ਟੀਚਰ ਅਪੋਇੰਟ ਕੀਤੇ ਜਿਹੜੇ ਘਰ- ਘਰ ਜਾ ਕੇ ਬਜ਼ੁਰਗਾਂ ਨੂੰ ਏ ਆਈ ਦੀ ਟ੍ਰੇਨਿੰਗ ਦਿੰਦੇ ਐ। ਏ ਆਈ ਯੂਜ ਕਿਦਾਂ ਕਰਨੀ ਮੈਨੂੰ ਏਦਾਂ ਲੱਗਦਾ ਹੈ ਕੇ ਸਾਡੇ ਬਜ਼ੁਰਗਾਂ ਦੇ ਜੀਵਨ ਦੇ ਵਿੱਚ ਵੀ ਨਾ ਇਹ ਚੀਜ਼ ਆਉਣੀ ਚਾਹੀਦੀ ਹੈ। ਕਿਸੇ ਨੂੰ ਕੰਪਿਊਟਰ ਕੋਰਸ ਸਿਖਾਓ, ਫੋਨਾ ਤੇ ਬਿਜਲੀ ਦਾ ਬਿੱਲ ਕਿੱਦਾਂ ਪੇ ਕਰਨਾ ਉਹ ਕਰਨਾ ਸਿਖਾਓ ਇਸ ਤੋਂ ਇਲਾਵਾ ਵੱਖ- ਵੱਖ ਭਾਸ਼ਾਵਾਂ ਸਿੱਖੋ। ਮੈਨੂੰ ਅੱਜ ਕੋਈ ਪੁੱਛਦਾ ਨਾ ਤੇਰਾ ਮਤਲਬ ਤੁਸੀਂ ਜ਼ਿੰਦਗੀ ਚ ਸਾਰਾ ਦਿਨ ਕੰਮ ਕਮ ਕੰਮ ਕਰਦੀ ਰਹਿੰਦੀ, ਮੇਰੀ ਇੱਕ ਦੋਸਤ ਆ ਉਹਨੂੰ ਉਹਨੂੰ ਕੋਈ ਕੰਮ ਨੀ ਆ ਉਹ ਸਿਰਫ ਬੈਡ ਤੇ ਬੈਠੀ ਨੈਟਫਲਿਕਸ ਦੇਖਦੀ ਰਹਿੰਦੀ ਤੇ ਮੈਂ ਉਹਨੂੰ ਇੱਕ ਦਿਨ ਬੋਲੀ ਮੈਂ ਤੂੰ ਇੰਨੀ ਟੈਲੈਂਟਡ ਹੈ ਤੂੰ ਅਪਨੀ ਲਾਈਫ ਚ ਕੁਛ ਕਿਉਂ ਨੀ ਕਰਦੀ ਤੂੰ ਅਪਨੀ ਰੁਟੀਨ ਕਿਉਂ ਨੀ ਬਣਾਉਂਦੀ ਕਹਿੰਦੀ ਮੇਰਾ ਦਿਲ ਹੀ ਨੀ ਕਰਦਾ ਕਸੂਰ ਓਹਦਾ ਨੀ ਆ ਕਸੂਰ ਮੈਨੂੰ ਲੱਗਦਾ ਉਹਦੀ ਅਪ ਬਰਿੰਗ ਦਾ ਆ ਹੁਣ ਜੇ ਬੱਚੇ ਦੇ ਪੇਰੈਂਟਸ ਅੱਛਾ ਕਮਾਦੇ ਆ ਨਾ ਉਹ ਯੂਜਲੀ ਕੀ ਕਰਦੇ ਆ ਉਹ ਬੱਚੇ ਨੂੰ ਕਹਿੰਦੇ ਕਿ ਤੂੰ ਐਸ਼ ਕਰ ਫਿਰ ਉਹ ਬੱਚੇ ਨੂੰ ਨਾ ਵਿਹਲੇ ਬਹਿ ਕੇ ਖਾਨ ਦੀ ਆਦਤ ਪੈ ਜਾਂਦੀ ਹੈ
ਹੂੰ
ਤੇ ਉਹ ਚੀਜ਼ ਬਹੁਤ ਗਲਤ ਮਤਲਬ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਨਾ ਤੁਸੀਂ ਪੁੱਛ ਕਰਦੇ ਰਹੋ ਮੈਨੂੰ ਤਾਂ ਅਮੈਰੀਕਨ ਸ ਸਟਰੀਮ ਦੇਵਿਚ ਚੰਗੇ ਲੱਗਦੇ ਆ ਤੁਸੀਂ ਮੰਨੋਗੇ ਬਿਲ ਕਲਿੰਟਨ ਅਮੈਰੀਕਾ ਦਾ ਪ੍ਰੈਜੀਡੈਂਟ ਸੀ ਉਹ ਜਦੋਂ ਅਮੈਰੀਕਾ ਦਾ ਪ੍ਰੈਜੀਡੈਂਟ ਸੀ ਨਾ ਓਹਦੀ ਬੇਟੀ ਨਿਊਜ ਪੇਪਰ ਡਿਸਟ੍ਰਬਿਊਟ ਕਰਦੀ ਹੁੰਦੀ ਸੀ ਨਿਊਜ ਪੇਪਰ ਸੁੱਟਣ ਜਾਂਦੀ ਹੁੰਦੀ ਸੀ ਹਾਕਾ ਮਾਰ ਮਾਰ ਕੇ ਹਾਕਰ ਸੀ ਉਹ ਤੇ ਤੁਸੀਂ ਖੁਦ ਇਮੈਜਨ ਕਰੋ ਕਿ ਦੇਅਟ ਉਹ ਕਿਸ ਲੈਵਲ ਦੇ ਬੰਦੇ ਨੇ ਤਰੱਕੀ ਵੀ ਫੇਰ ਉਹੀ ਕਰਦੇ ਆ ਸਾਡੇ ਅਰਗੇ ਤਾਂ ਫਿਰ ਕੰਫਰਟ ਜ਼ੋਨ ਦੇ ਆਦਿ ਹੀ ਰਹਿ ਜਾਂਦੇ ਆ
ਹੈਨਾ
ਹੋਰ ਦਿਨਚਰਿਆ ਚ ਤੁਹਾਡਾ ਕੀ ਕੀ ਹੈਗਾ
ਬਸ ਉੱਠੋ ਕੰਮ ਕਰੋ ਰਿਕਾਰਡਿੰਗਾ ਕਰੋ ਅਹ ਗਾਈਡ ਦੇ ਮੈਸੇਜ ਆਏ ਹੋਊਗੇ ਉਹ ਦੇਖੋ ਫਿਰ ਪੀ ਐੱਚ ਡੀ ਦਾ ਪੇਪਰ ਤੇ ਕੰਮ ਕਰੋ ਨਾਲ, ਨਾਲ ਫਿਰ ਫੈਲੋਸ਼ਿਪਸ ਵਗੈਰਾ ਅਪਲਾਈ ਕਰੋ ਤੇ
ਮੈਨੂੰ ਤਾਂ ਉੱਠਦਿਆਂ ਆਦਤ ਹੈ ਸਾਰੇ ਦਰਵਾਜ਼ੇ ਖੋਲਣੇ ਗੇਟ ਖੋਲ੍ਹਣਾ ਬਾਹਰ ਪਲਾਂਟਸ ਜੇ ਸੁੱਕੇ ਪਏ ਹੈ ਤਾਂ ਉਹਨਾਂ ਨੂੰ ਪਾਣੀ ਪਾਨਾ
ਮੇਰਾ ਬੜਾ ਦਿਲ ਕਰਦਾ ਪਰ ਮੇਰੀ ਲਾਈਫ ਚ ਏਦਾਂ ਹੋ ਚੁੱਕਿਆ ਹੋਇਆ ਜਦੋਂ ਦੇ ਮੈਂ ਪ੍ਰੋਜੈਕਟ ਫੜ ਲਿਆ ਆ ਮੈਂ ਉੱਠਦੀ ਬਾਅਦ ਚੋਂ ਆਹ ਕੰਮ ਮੈਨੂੰ ਪਹਿਲੇ ਮਿਲਿਆ
ਚਲੋ ਠੀਕ ਹੈ ਜੀ ਓਕੇ
ਓਕੇ ਜੀ ਬਾਏ
ਓਕੇ।